ਹ ਸਤਿ ਸ਼੍ਰੀ ਕਾਲ ਜੀ।
ਹੈਲੋ,
ਹੈਲੋ, ਆਵਾਜ ਆਦੀ ਪਈ?
ਬੋਤ ਘਾੱਟ ਅਵਾਜ਼ ਆ ਰਈ ਆ ਭੈਨ ਜੀ ਤੁਹਾਡੀ ਥੋੜ੍ਹੀ ਵਾਜ਼ ਕਰ ਲੋੋ।
ਆਈ ਹੁਨ ਅਵਾਜ ਆਈ।
ਹਾਂਜੀ -ਹਾਂਜੀ ਆਈ ਸਤਿ ਸ੍ਰੀ ਕਾਲ ਭੈਣ ਜੀ।
ਸਤਿ ਸ਼੍ਰੀ ਕਾਲ। ਔਰ ਕਿਵੇਂ ਔ, ਬਸ ਵਦੀਆ ਤੁਸੀਂ ਸੁਨਾਔ?
ਬਸ ਜੀ ਬੋਤ ਵਧੀਆ ਆਪਾਂ ਵੀ ਹੋਰ ਘਰ -ਪਰਿਵਾਰ ਸਭ ਕਿੱਦਾਂ?
ਸਾਰੇ ਵਧੀਆ, ਤੁਸੀਂ ਸੁਨਾਔ ਤੁਸੀਂ ਉੱਥੇ ਸੀਖੇ ਸਾਰੇ?
ਹਾਂਜੀ ਸਾਡੇ ਇੱਥੇ ਵੀ ਸਾਰੇ ਠੀਕ ਆਜੀ ਵਾਹਿਗੁਰੂ ਦੀ ਮੇਹ ਹੇ ਰ। ਹੋਰ ਕੀ ਕਰਦੇ ਸੀਗੇ ਭੈਣ ਜੀ ਤੁਸੀਂ ਤਾਂ ਯਾਦ ਨੀ ਕਰਦੇ। ਆਪਾਂ ਕਯਾ ਚਲੋ ਆਪਾਂ ਯਾਦ ਕਰ ਲਈਐ।
ਕਿੱਥੇ ਹੁਨ ਤਾਂ ਕਾੰਮ ਤੇ ਹੀ ਬੀਜੀ ਐ ਬੱਚਿਆਂ ਦੇ ਹੁਨ ਪੇਪਰ ਚਲ ਰਹੈ। ਕਿ ਉਸਦਾ ਇਹ ਪ੍ਰੋਜੈਕਟ ਬਨਾਨਾਐ, ਇਹਦਾ ਇਹ ਪ੍ਰੋਜੈਕਟ ਕਰਨਾ, ਉਹਹੀ ਚੱਲ ਰਿਹਾ।
ਦੇਖੋ ਨਾ।
ਸਕੂਲ।
ਜੇੜੀ ਪ੍ਰਾਈਵੇਟ ਸਕੂਲਾਂ ਹੁੰਦੀਆਂ ਨੇ। ਬੁਰਾ ਨਾ ਮੰਨਿਓ। ਉਹ ਫੀਸ ਬੋਹਤ ਜ਼ਆਦਾ ਲੈਂਦੀ ਆ, ਠੀਕ ਆ।
ਨਹੀ। ਹਾਂਜੀ, ਸਹੀ ਗੱਲ ਹੈ।
ਪਰ ਜੇੜੇ ਪ੍ਰੋਜੈਕਟਾਂ ਦੇ ਕੰਮ ਓਨਾਂ ਨੂੰ ਵੀ ਪਤਾ, ਏਨੇ ਛੋਟੇ-ਛੋਟੇ ਬੱਚੇ ਜੇ ਪ੍ਰੋਜੈਕਟ ਨਹੀਂ ਬਣਾ ਸਕਦੇ ਓ ਤਾਂ ਮਾਪਿਆਂ ਨੂੰ ਈ ਕਰਨਾ ਪੈਣਾ।
ਓਈ ਤਾਂ, ਅਸੀਂ ਵੀ ਓਈ ਗੱਲ ਸਿਰਖਾਈ ਕੀਤੀ ਆ ਓਨਾਂ ਨਾਲ। ਓ ਬੋਲਦੇ ਤੁਸੀਂ ਹੈਲਪ ਕਰੋ ਓਨਾ ਨੂੰ, ਤੋ ਓ ਪ੍ਰੋਜੈਕਟ ਕਿਸ-ਰ੍ਹਾਂ ਬਣਾਣਾ ਸਿੱਖੇਗੀ ਓ ਫਿਰ।
ਅਗਰ, ਓਨਾ ਨੂੰ ਪ੍ਰੋਜੈਕ ਅਸੀਂ ਹੁਣ ਨਹੀਂ ਦੇਵਾਂਗੇ, ਤਾਂ ਓ ਸਿੱਖ ਹਾਂਜੀ, ਕਿੱਥੋਂ ਦੀ ਬੋਲਦੇ ਓ? ਪੈਰੈਂਟਸ ਅਸੀਂ ਬੋਲਦੇ ਕੇ ਤੁਸੀਂ ਸਿ ਓਨਾ ਨੂੰ ਹੈਲਪ ਕਰੋ, ਤੁਸੀਂ ਪੂਰਾ ਪ੍ਰੋਜੈਕਟ ਨਾ ਕਰੋ। ਓਨਾ ਨੂੰ ਥੋੜਾ-ਥੋੜ੍ਹਾ ਸਮਝਾਓ, ਕਿਸ-ਰਾ ਕਰਨਾ, ਅੱਜ- ਕੱਲ੍ਹ ਦੇ ਬੱਚੇ ਕਿਹੜੇ ਸੁਣਦੇ। ਓ ਬੋਲਦੇ ਅਸੀਂ ਕਰ ਲਾਗੇ, ਆਪ ਈ ਕਰ ਲਾਂਗੇ।
ਅੱਛਾ, ਜੇ ਆਪੇ ਕਰਦੇ ਆ ਤਾਂ ਬੋਹਤ ਵਧੀਆ ਗੱਲ ਆ ਦੇਖੋ। ਪਰ, ਜੇ ਸਾਰਾ ਕੁੱਝ ਤੁਸੀਂ ਤੁਸੀਂ ਬਣਾਣਾ, ਫੇਰ ਤਾਂ ਏਹ ਸਕੂਲ ਵਾਲੇ ਇੱਕ ਬੱਚਿਆਂ ਤੇ ਬੋਹਤ ਜਾਆਦਾ ਬੋਝ ਪਾ ਰਹੇ ਆ।
ਓਈ- ਓਈ, ਬੋਜ ਹੈਗਾ ਇੱਕ ਪੜ੍ਹਾਈ ਦਾ ਅਲੱਗ ਵੱਖਰਾ, ਸਟੱਡੀ ਦਾ ਉੱਤੋਂ ਦੀ ਪ੍ਰੋਜੈਕਟ ਵੱਖਰੇ।
ਦੇਖੋ ਜੀ ਮੇਰੀ ਗੱਲ ਸੁਣੋ ਨਾ, ਹੁਣ ਆਪਾਂ ਵੀ ਸੀਗੇ ਪਾ ਦੇਖੋ ਚਾਹੇ ਸਰਕਾਰੀ ਸਕੂਲ ਆ, ਚਾਹੇ ਪ੍ਰਾਈਵੇਟ ਆ ਮੇਰਾ ਮੰਨਣਾ, ਮੇਰੀ ਸੋਚ, ਇੱਕੋ ਹੀ ਹੈ ਕੀ ਬੱਚਿਆਂ ਨੂੰ ਜਿਸ ਕੰਮ ਲਈ ਅਸੀ ਓਥੇ ਭੇਜਦੇ ਆ ਓ ਕੰਮ ਹੋਨ, ਖੇਡਾਂ ਦੇ ਕੰਮ ਹੋਨ ਗਰਾਊਂਡ ਬ ਬੱਚਿਆਂ ਨੂੰ ਗਰਾਊਂਡ ਨਾਲ ਜੋੜਆ ਜਾਵੇ, ਠੀਕ ਆ ਜੀ। ਪਰ ਜੇ ਇਹੈ ਕੈਣਗੇ ਵੀ ਤੁਸੀ ਇੰਨੀ ਜ਼ਆਦਾ ਪੜਾਈ ਕਰਨੀ ਆ, ਫੇਰ ਤੇ ਏਹ ਬੋਹਤ ਔਖੀ ਕੀ ਗੱਲ ਆ ਜੀ।
ਨਈ-ਨਈ। ਨਈ ਐਥੇ ਤਾਂ ਠੀਕ ਏ ਏਨਾ ਦਾ ਤਾ ਫਿਰ ਵੀ ਕਿਸਰਾ ਪੜਾਈ ਵੀ ਨਾਲ-ਨਾਲ ਤਾ ਖੇ-ਖੇਲ-ਖੇਡਾਂ ਵੀ ਬੋਤ ਨੇ ਗੇਮਾ ਵੀ ਬੋਤ ਨੇ। ਹੁਨ ਸਕੇਟਿੰਗ ਦੇਖ ਲੋ ਸਾਡੀ ਮੇਰੀ ਕੁੜੀਆ ਨੂੰ ਸਕੇਟਿੰਗ ਹੈਗੀ ਏ। ਓ ਏਨੀ ਮਸਤ ਚਲਾ ਲੈਂਦੀ ਐ ਸਕੇਟਿੰਗ ਹੁਣ ਹੂੰ ਹੁਨ ਸਕੂਲੇ ਚੈਸ ਚਾਲੂ ਹੋ ਗਈ ਏ ਚੇਸ ਦੀ ਗੇਮ ਓ ਵੀ ਅੱਛਾ ਹੋ ਗੇ ਓਹਨਾ ਨੂ ਪੇਰੈਂਟਸ ਨੇ ਬੋਲਆ ਸੀ ਕਿ ਹੁਨ ਕਿ ਬਟ ਬੱਚਿਆਂ ਦਾ ਦਿਮਾਗ ਉਸ ਦੇ ਨਾਲ ਵਧਦਾ ਐ।
ਹਾਂਜੀ ਹਾਂਜੀ ਏ ਦਿਮਾਗ ਤੋਂ ਰਿਲੇਟਿਡ ਤਾਂ ਦਿ-ਦਿ- ਦਿਮਾਗ ਤੋਂ ਸੰਬੰਧਿਤ ਜਿੰਨੀਆ ਵੀ ਖੇਡਾਂ ਨੇ ਓ ਤਾਂ ਬੱਚਿਆਂ ਨੂੰ ਕਰਾਣੀਆਂ ਹੀ ਚਾਹੀਦੀਆਂ ਨੇ ਤੇ ਅੱਜ ਦੇ ਪੱਧਰ ਤੇ ਦੇਖੋ ਜੇ ਦੇਖਿਆ ਜਾਵੇ ਤੇ ਸਵੀਮਿੰਗ ਤੈਰਨਾ ਤੈਰਾਕੀ ਏ ਬੋਹੋਤ ਜ਼ਰੂਰੀ ਆ ਬੱਚਿਆਂ ਲਈ ਕਿਉਂਕਿ ਹੁਨ ਤੁਸੀ ਖ਼ਬਰਾ ਖਬਰਾਂ ਦੇਖੀਆਂ ਹੋਣਗੀਆਂ, ਵਿੱਚ ਦੇਖਲੋ ਅ ਵਰਿੰਦਾਵਨ ਚ ਜੇਹੜਾ ਨਾਵ ਡੁੱਬੀ ਆ।
ਹਾਂਜੀ ਹਾਂਜੀ।
ਫੇਰ ਉਸ ਤੋਂ ਬਾਦ ਜੈਪੁਰ ਵਿਖੇ ਡੁੱਬੀ ਆ ਹਨਾ ਜੀ।
ਹਾਂਜੀ ਓਈ।
ਓਨਾਂ ਚ ਕਿੰਨੇ ਛੋਟੇ ਬੱਚੇ ਸੀ ਕਿੰਨੇ ਮੈਂ ਕੈਨੀਆਂ ਜਵਾਨ ਕੁੜੀਆਂ ਸੀਗੀਆਂ, ਜੇ ਕਾਸ਼ ਓਨਾਂ ਨੂੰ ਤੈਰਨਾ ਆ ਜਾਂਦਾ ਤਾਂ ਮੌਤਾਂ ਨਈ ਹੁੰਦੀਆਂ। ਤੇ ਸਭ ਤੋ ਪੇਲੀ ਗੱਲ, ਓਨਾ ਨੇ ਲਾਈਫ ਜੈਕਟ ਦੀ ਵਰਤੋ ਨਈ ਕੀਤੀ ਸੀਗੀ।
ਓਹੀ ਤਾ ਗੱਲ, ਯਹੀ ਤੋ ਗੱਲ ਏ ਕਿ ਅਗਰ ਤੁਸੀ ਕੁਛ ਹਾਂਜੀ ਅਪਤੀ ਸੇਫਟੀ ਵਾਸਤੇ ਬੋਹੋਤ ਜਰੂਰੀ ਕਿ ਤੁਸੀ ਅਪਨਾ ਜੋ ਐਕਟੀਵਿਟੀ ਅਪਨੀ ਸੇਫਟੀ ਵਸਤੇ ਤੁਸੀ ਸਿੱਖੋ।
ਬਿਲਕੁਲ ਤੇ ਆਵਦੀ ਸੇਫਟੀ ਲਈ ਤੁਸੀ ਓ ਪੂਰੇ ਪਹਿਲਾ ਜਿੰਨੇ ਵੀ ਨਿਯਮ ਆ, ਓਨਾਂ ਦੀ ਪਾਲਣਾ ਕਰਨਾ ਬੋਹੋਤ ਜਰੂਰੀ ਐ ਜ
ਬੋਹੋਤ ਜਰੂਰੀ ਏ ਓਹੀ ਓਹੀ, ਓਹਨੂੰ ਸਮਝਨਾ ਬੋਤ ਜਰੂਰੀ ਏ। ਓਨੂੰ ਕਿਸ ਟੇਮ ਤੇ ਯੂਜ਼ ਕਰਨਾ ਐ ਕਿਸ ਟੇਮ ਤੇ ਯੇ ਕਰਨਾ ਐ। ਕਦੋਂ ਕਦੋ ਕੁਛ ਇਸਰਾ ਪ੍ਰੋਬਲਮ ਆਂਦੀ ਏ ਤਾਂ ਕਿਸਰਾ ਹੈਂਡਲ ਕਰਨਾ ਐ ਓਸਨੂੰ। ਯੇ ਬੋਹੋਤ ਜਰੂਰੀ ਏ ਸੀਖਨਾ।
ਸਿੱਖਣਾ ਤਾਂ ਬਹੁ ਜ਼ਰੂਰੀ ਆ ਜੀ ਬਹੁ ਜ਼ਰੂਰੀ ਦੂਜੀ ਗੱਲ ਇੱਕ ਹੋਰ, ਇੱਕ ਸਾਈਡ ਤੇ ਤੁਸੀ ਆ ਵਾਲਾ ਦੇਖ ਲੋ। ਜੇੜਾ ਹਾਦਸਾ ਹੋਇਆ ਯਾ ਜੇੜੇ ਡੁੱਬ ਕੇ ਮਰ ਗਹੇ ਆ। ਛੋਟੇ ਬੱਚੇ ਆ ਚਾਹੇ ਓ ਚ ਵੱਡੇ ਆ। ਇੱਕ ਪਾਸੇ ਇੱਕ ਸੱਤ ਤੋਂ ਅੱਠ ਸਾਲ ਦਾ ਬੱਚਾ ਸ਼੍ਰੀਲੰਕਾ ਦੇ ਤੱਟ ਤੋਂ ਤੈਰਦਾ ਇੰਡੀਆ ਤੱਕ ਆ ਗਿਆ ਜੀ, ਤੈਰਾਕੀ ਨਾਲ।
ਹਾਂਜੀ, ਵੋਹ ਦੇਖ
ਹਾਂਜੀ, ਉਹਨੂੰ ਗਿੰਨੀਜ਼ ਬੁੱਕ ਦੇ ਵਿੱਚ ਉਹਦਾ ਨਾਮ ਦਰਜ ਕੀਤਾ ਗਿਆ ਹੈ। ਆਹ, ਪਿਛਲੇ ਦੋ ਮਹੀਨਿਆਂ ਦੀ ਗੱਲ ਆ। ਜ਼ਿਆਦਾ ਦੇਰ ਨਹੀਂ ਹੋਈ ਹੈ
ਮੈਂ ਦੇਖੀ ਸੀ ਇਹ ਨਿਊਜ਼ ਹੈਗੇ ਨਾ ਬਹੁਤ ਨੇ। ਉਹ ਮਾਂ ਪਿਓ ਦਾ ਉਹ ਹੈ ਨਾ, ਮਾਂ ਪਿਓ ਨਾਲ ਸਿਖਾਇਆ ਉਹਨਾਂ ਨੇ ਕਿ ਬੱਚੇ ਨੂੰ ਟ੍ਰੇਨ ਕਰਨਾ ਅਸੀਂ, ਹਰ ਚੀਜ਼ ਦੇ ਵਿੱਚ ਕਿ ਮਾਪਿਓ ਦਾ ਵੀ ਫ ਰਜ਼ ਹੈ ਨਾ ਫੇਰ। ਮਾਪਿਓ ਹੀ ਨਹੀਂ ਕਰੇਗਾ ਤਾਂ ਬੱਚੇ ਕਿਸ ਤਰ੍ਹਾਂ ਅੱਗੇ ਜਾਏਗੇ ਨਾ ਫਿਰ ਅਸੀਂ ਵੀ ਸਕੂਲ ਵਾਲਿਆਂ ਨੂੰ ਯਹੀ ਗਿੱਲ ਕੀਤ ਕੀ ਮੀਟਿੰਗ ਚ ਨਾ ਅਸੀਂ ਵੀ ਇਹ ਬੋਲਿਆ ਕਿ ਤੁਸੀਂ ਬੱਚਿਆਂ ਨੂੰ ਐਕਟੀਵਿਟੀ ਉਸ ਤਰ੍ਹਾਂ ਦੀ ਸਿਖਾਓ, ਉਹਨਾਂ ਦੀ ਜੋ ਅੱਗੇ ਸਾਨੂੰ ਲੋੜ, ਉਹਨਾਂ ਨੂੰ ਲੋੜ ਪਏ ਜਿਸ ਤਰਾ ਹੁਣ ਕੁੜੀਆਂ ਵਾਸਤੇ ਕਰਾਟੇ ਹੋ ਗਏ। ਕਿ ਆਪਣੀ ਸੇਫਟੀ ਉਹ ਕਰ ਸਕੇ। ਸਵੀਮਿੰਗ ਹੈ ਸਿੱਖੀ, ਸਵੀਮਿੰਗ ਵੱਲ ਹੈ। ਅੱਗੇ ਹੋਰ ਵੀ ਬਹੁਤ ਸਾਰੀ ਗੇਮ ਐਕਟੀਵਿਟੀਆਂ ਹੈਗੀ ਜਿਸਦੇ ਵਿੱਚ ਆਪਣਾ ਉਹ ਕਰ ਸਕੇ, ਪੂਰਾ।
ਬਿਲਕੁਲ ਜੀ ਬਿਲਕੁਲ ਇਹੀ ਤਾਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਕੰਮ ਆਨਦੀਆਂ ਤੇ ਫੇਰ ਅਸੀਂ ਜਿੰਨੀ ਮਰਜ਼ੀ ਫੀਸ ਦੇਈਏ, ਫੇਰ ਨਹੀਂ ਆਪ ਆਪਾਂ ਦੁੱਖਦੇ ਜੀ ਦੇਖੋ, ਨਹੀਂ ਤਾਂ ਅੱਜ ਕੱਲ ਜੇ ਦੇਖਿਆ ਜਾਵੇ ਸਕੂਲਾਂ ਦੀ ਫੀਸ ਜਿਸ ਹਿਸਾਬ ਨਾਲ ਆ। ਸਕੂਲਾਂ ਦੇ ਜਿਹੜੇ ਕਿਤਾਬ, ਬੁੱਕ ਦੇ ਸੈਟ ਆ। ਉਹ ਬਹੁਤ ਮਹਿੰਗੇ ਹੋ ਚੁੱਕੇ ਆ ਵਿੱਚ ਜੇ ਤੁਸੀਂ ਇੱਕ ਵਿੱਚ ਜੇ ਇੱਕ ਤੁਸੀਂ ਨਿਊਜ਼ ਦੇਖੀ ਹੋਣੀ ਆ ਜਿਦੇ ਵਿੱਚ ਇੱਕ ਪੇਰੈਂਟਸ ਜਾਂਦਾ ਹੈ ਸਕੂਲ ਜੀ, ਪ੍ਰਿੰਸੀਪਲ ਉਸ ਪੇਰੈਂਟ ਨੂੰ ਨਾਲ ਬਹੁਤ ਜ਼ਿਆਦਾ, ਉਸ ਬੱਚੇ ਦੀ ਮਾਂ ਨਾਲ ਬਹੁਤ ਗੰਦੀ ਤਰੀਕੇ ਨਾਲ ਬਤ ਮੀਜ਼ੀ ਕਰਦੀ ਆ ਉਹਨਾਂ ਦੀ ਬੇਇਜ਼ਤੀ ਕਰਦੀ ਆ ਜੀ। ਗੱਲ ਕਿਸ ਪਿੱਛੇ? ਇਹੇ ਮੇਰੇ ਖਿਆਲ ਨਾਲ ਗੱਲ ਹੈਗੀ ਆ ਜੀ, ਦਿੱਲੀ ਅੱਲ, ਦਿੱਲੀ ਸਾਈਡ ਦੀ। ਹਾਂਜੀ।
ਫਿਰ ਤਾਂ ਪ੍ਰਿੰਸੀਪਲ ਦੀ ਗਲਤੀ ਹੈ ਨਾ ਫਿਰ ਤੋਂ ਬਹੁਤ ਵੱਡੀ, ਤੁਸੀਂ ਪੈਰੈਂਟਸ ਨੂੰ ਸਮਝ ਕੀ
ਤੇ ਸਾਰੇ ਸੋਸ਼ਲ ਮੀਡੀਆ ਤੇ ਹੀ ਉਹ ਆ ਗਿਆ ਸੀ ਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਤੇ ਕਿਸੇ ਦੀ ਚੰਗੀ ਮਾੜੀ ਗੱਲ ਨਹੀਂ ਲੁਕਦੀ।
ਹਾਂਜੀ, ਵੋਹ ਤੋ ਹੈ, ਸਹੀ ਗੱਲ ਹੈ ਉਹ ਕਦੋਂ ਕਦੋਂ ਇਸ ਤਰ੍ਹਾਂ ਹੁੰਦਾ ਨਾ ਕਿ ਅਸੀਂ ਕਦੋਂ ਕਦੋਂ ਕੋਈ ਨਿਊਜ਼ ਨਹੀਂ ਦੇਖਦੇ ਆ ਕਦੋਂ ਕਦੋਂ ਆ ਜਾਂਦੀ ਹੈ ਕਦੋਂ ਕਦੋਂ ਦੇਖ ਲੈਂਦੇ ਆ ਬਟ ਆਈ ਸਾਮਨੇ ਇੱਕ ਵਿੱਚ ਆਈ ਸੀ ਹਾਂ ਸਹੀ ਸਹੀ ਗੱਲ ਹੈ ਇੱਕ ਉਹ ਬੁੱਢੀ ਜੀ ਸੀ ਨਾ ਪ੍ਰਿੰਸੀਪਲ ਕੁਛ ਏਜੰਟ ਸੀਗੀ ਸ਼ਾਇਦ ਕੋਈ
ਹਾਂਜੀ ਹਾਂਜੀ
ਹਾਂਜੀ ਉਹਹਨੇ ਉਹ ਬੁਕਾ ਏ ਉਹਨੂੰ ਬਹੁਤ ਬਹੁਤ ਕੁਝ ਗਾਲਾਂ ਕੱਢ ਸੀ ਇੰਗਲਿਸ਼ ਦੇ ਵਿੱਚ ਵੀ
ਹਾਂਜੀ ਗਾਲ ਅਪ ਸ਼ਬਦ ਬੋਲੇ ਗਏ ਸੀ ਸ਼ਬਦਾਵਲੀ ਉਹਨਾਂ ਦੀ ਇਸ ਤਰ੍ਹਾਂ ਦੀ ਸੀ ਕਿ ਉਹ ਐਂ ਲੱਗ ਰਿਹਾ ਸੀ ਫੇਰ ਤਾਂ ਪੜ੍ਹੇ ਲਿਖਿਆ ਨਾਲੋਂ ਅਨਪੜ੍ਹ ਹੀ ਵਧੀਆ ਨੇ। ਪਹਿਲੇ ਲੋਕੀ ਉਹਨਾਂ ਦੀ ਸ਼ਬਦਾਵਾਲਲੀ ਬਹੁਤ ਹੀ ਗ਼ਲਤ ਤਰੀਕੇ ਦੀ ਸੀ ਜੀ ਬਹੁਤ ਮਨ ਦੁਖੀ ਹੋਇਆ ਜੀ ਉਹਨਾਂ ਨੂੰ ਦੇਖ ਕੇ ਉੱਥੇ ਬਹੁਤ ਮਨ ਦੁਖੀ ਹੋਇਆ।
ਮੈਂ ਤਾਂ ਵੀਡੀਓ ਨਹੀਂ ਦੇਖੀ ਬਟ ਇੱਦਾ ਸੁਣਿਆ ਸੀਗਾ ਹੋਈ ਇਸ ਤਰਾਂ ਦੀ ਵੀਡੀਓ ਨਹੀਂ ਦੇੇਖਿਆ ਮੈਂੱ ਤਾਂ।
ਅੱਛਾ ਤੁਸੀਂ ਵੀਡੀਓ ਨਹੀਂ ਦੇਖੀ ਜੀ।
ਹਾਂਜੀ ਮੈਂ ਦੇਖਦੀ।
ਠੀਕ ਹੈ।
ਲੇਕਿਨ ਗ਼ਲਤ ਹੈ ਬਹੁਤ ਜੋ ਵੀ ਹੈ ਗ਼ਲਤ ਹੈਗਾ ਬਹੁਤ ਗ਼ਲਤ ਹੈ।
ਉਹੀ ਤਾਂ ਗੱਲ ਆ ਨਾ ਜਿੰਨਾ ਚਿਰ ਆਪਾਂ ਆਪਾਂ ਨੂੰ ਹੀ ਨਹੀਂ ਪਤਾ। ਜੇ ਅਸੀਂ ਸਾਡੇ ਅਹੁਦੇ ਦਾ ਗ਼ਲਤ ਇਸਤੇਮਾਲ ਕਰਦੇ ਹਾਂ ਠੀਕ ਆ ਦੂਜੀ ਗੱਲ ਉਹਦਾ ਫਾਇਦਾ ਚੱਕਦੇ ਹਾਂ ਗ਼ਰੀਬਾਂ ਨਾਲ ਫੇਰ ਇਹ ਤਾਂ ਬਹੁਤ ਗ਼ਲਤ ਆ। ਇਹਨੂੰ ਕਹਿੰਦੇ ਆ ਸਿੱਧੀ ਸ਼ਬਦਾਂ ਚ ਮਾਣ ਹਾਨੀ ਕਰਨੀ ਗਰੀਬਾਂ ਦੀ।
ਸਹੀ ਗੱਲ ਹੈ ਗਲਤ ਬਹੁਤ ਗਲਤ।
ਤੁਹਾਨੂੰ ਤੁਸੀਂ ਇੱਕ ਵਾਰ ਸਮਝਾ ਦਿ ਇਸ ਤਰ੍ਹਾਂ ਬੇਇਜ਼ਤੀ ਕਰਨੇ ਦਾ ਹੱਕ ਤੁਹਾਨੂੰ ਦਿੱਤਾ ਹੀ ਨਹੀਂ ਹੈ ਪਹਿਲੀ ਗੱਲ ਤਾਂ ਕਹਿੰਦੇ।
ਔਰ ਉਹ ਵੀ ਸੋਸ਼ਲ ਮੀਡੀਆ 'ਚ ਹੋਇਆ ਉਸ ਅਪਲੋਡ ਫੋਟੋ ਵੀਡੀਓ ਨਾਲ। ਕਿੰਦਨਾ ਉਹਨਾਂ ਨੂੰ ਲੱਗਾ ਉਹਨਾਂ ਪੇਰੈਂਟਸ ਨੂੰ ਸੋਚੋ ਨਾ ਫਿਰ। ਕਿ ਸਾਡੀ ਵੀ ਪੂਰੀ ਦੁਨੀਆ ਨੇ ਦੇਖਿਆ ਹੋਣਾ ਸੀ ਕਿ ਉਹ ਆਪਣੀ ਤਰਫ ਉਹ ਕਈਏ ਹੋ ਗਿਆ ਉਹਨਾਂ ਦੀ ਸੇਫ ਮਤਲਬ ਇਹ ਵੀ ਸੀਗਾ ਕਿ ਦੁਨੀਆ ਨੂੰ ਵੀ ਸਮਝ ਆਈ ਹੋਏਗੀ ਕਿ ਕਿਸ ਤਰ੍ਹਾਂ ਪ੍ਰਿੰਸੀਪਲ ਹੁੰਦੀ ਹੈ ਸਕੂਲ ਕਿਸ ਤਰ੍ਹਾਂ ਹੁੰਦਾ। ਬਟ ਅੰਦਰ ਅੰਦਰ ਪੇਰੈਂਟਸ ਨੂੰ ਲੱ ਹੈ ਅੰਦਰ, ਅੰਦਰ ਬਟ ਪੈਰੈਂਟਸ ਨੂੰ ਲੱਗਦਾ ਹੈ ਨਾ ਕਿ ਸਾਡੀ ਬੇਇਜ਼ਤੀ ਪੂਰੇ ਆਲ ਇੰ ਮੋਬਾਇਲ ਚ ਦਿਖਾਈ ਗਈ ਹੋਇਆ ਇਹ ਸਾਡੀ ਬੇ
ਅੱਜ ਕੱਲ੍ਹ ਮੈਂ ਤੁਹਾਨੂੰ ਦੱਸਦੀ ਹਾਂ ਜੀ
ਬਹੁਤ ਔਖੀਆਂ ਹੋ ਗਈਆਂ ਨੇ ਪੜ੍ਹਾਈਆਂ ਇੱਕ
ਬਹੁਤ ਬਹੁਤ ਔਖੀਆਂ ਕਰ ਰਹੀਆਂ ਸੀ।
ਔਖੀਆਂ ਹੋ ਗਈਆਂ ਨੇ ਪੜ੍ਹਾਈਆਂ ਬਹੁਤ ਔਖੀਆਂ ਹੋ ਗਈਆਂ ਨੇ।
ਹਾਂਜੀ ਇਸ ਟਾਈਮ 'ਤੇ ਹੀ ਮੇਰੀ ਕੁੜੀ ਦੀ ਤੀਜੀ ਕਲਾਸ ਦੀ ਬੁੱਕਾਂ ਹੀ ਸਾਢੇ ਪੰਜ ਹਜ਼ਾਰ ਦੀ ਬੁੱਕਾਂ ਹੀ ਅਸੀਂ
ਉਹੀ ਤਾਂ ਗੱਲ ਹੈ ਇਹਨਾਂ ਨੇ ਐਜੂਕੇਸ਼ਨ ਨੂੰ ਵੀ ਦੇਖੋ ਜੀ ਆਪਦੇ ਜੇਬ ਭਰਨ ਦਾ ਜ਼ਰੀਆ ਬਣਾ ਲਿਆ ਆ।
ਬਹੁਤ ਹੁਣ ਪ੍ਰੋਜੈਕਟ ਵਾਸਤੇ ਵੱਖਰੀਆਂ ਵਖਰੇ ਪੈਸੇ ਮੰਗਦੇ ਪੱਖਰੇੇ ਲੈ ਕੇ ਆਓ ਯ ਸਮਾਨ ਲੈ ਕੇ ਆਉ ਉਹ ਸ ਸਮਾਨ ਲੈ ਕੇ ਆਉਓ ਪ੍ਰੋਜੈਕਟ ਆਣਾ
ਹੂ ਫੇਰ ਐਵੇਂ ਲੱਗਦਾ ਠੀਕ ਆ ਨਾ ਸਰਕਾਰੀ ਸਕੂਲ ਕਿੱਥੋਂ ਮਾੜੀਆਂ ਨੇ। ਪਰ ਪਹਿਲਾਂ ਤਾਂ ਸਰਕਾਰੀ ਸਕੂਲ ਵੀ ਬਹੁਤ ਚੰਗੀਆਂ ਹੁੰਦੀਆਂ ਸੀ ਅੱਜ ਕੱਲ੍ਹ ਤਾਂ ਸਰਕਾਰੀ ਸਕੂਲਾਂ ਦਾ ਵੀ ਕੋਈ ਨਿਯਮ ਨਹੀਂ ਰਹਿ ਗਿਆ ਕੋਈ ਧਿਆਨ ਨਹੀਂ ਦਿੰਦਾ। ਚਾਹੇ ਸਰਕਾਰੀ ਆ ਚਾਹੇ ਪ੍ਰਾਈਵੇਟ ਸਕੂਲ ਆ ਕਿਸੇ ਕਿਤੇ ਭਰੋਸਾ ਕਿਆ ਕਰੀਏ ਇਹੀ ਨੀ ਪਤਾ ਲੱਗਦਾ ਜੀ
ਨਹੀਂ ਪਤਾ ਲੱਗਦਾ
ਚਲੋ ਭੈਣ ਜੀ ਸਤਿ ਸ੍ਰੀ ਅਕਾਲ ਮੈਂ ਆਪ ਜੀ ਨਾ ਫੇਰ ਗੱਲ ਕਰੂੰ
ਠੀਕ ਹੈ ਚਲੋ